ਹੈਲੋ।
ਹਾਂਜੀ।
ਹਾਂਜੀ। ਸ ਸਤਿ ਸ੍ਰੀ ਅਕਾਲ ਜੀ, ਹੋਰ, ਠੀਕ ਓ?
ਹਾਂਜੀ। ਤੁਸੀਂ ਠੀਕ ਹੋ?
ਬਸ ਵਧਆ
ਘਰ- ਬਾਰ ਸਭ ਵਧੀਆ, ਗਰਮੀ ਤੇ ਬੜੀ- ਬੜੀ ਗਰਮੀ ਹੈ, ਬਸ ਕੁੱਛ ਨਾ ਪੁੱਛੋਨੀ ਗਰਮੀ ਹੋਈ ਦੀ ਹੈ
ਅੱਛਾ‌। ਬਾਸ ਇਹੀ ਹਾਲ ਹੈ ਨਾ, ਗਰਮੀ ਚ ਬਹੁਤ ਹੀ ਗਰਮੀ ਹੈ। ਮ ਤੇ ਆਪ ਊਤੋਂ ਲਾਈਟ ਇੰਨਾ ਤੰਗ ਕਰਦੀ ਐ।
ਘਰ ਏ ਸੀ ਲਵਾਂਦਾ
ਫਾਇਦਾ ਕੀ
ਉਹੀ ਨਾ ਥੋੜ੍ਹੀ ਜਿਹੀ ਕੂਲਿੰਗ ਹਉਂਦੀ ਜੇ, ਕਮਰਾ ਹਜੇ ਠੰਡਾ ਹੀ ਪੈਂਦਾ ਹੈ, ਤੇ ਫਿਰ ਫਿਰ ਲਾਈਟ ਚਲੇ ਜਾਂਦੀ ਏ ਅਰੇ ਬਹੁਤ ਤੰਗ ਕਰਦੀ ਇਹ ਤੁਸੀਂ ਮੰਨੋਗੇ, ਹੂੰ, ਵਾਹ ਘੰਟੇ ਬਾਅਦ ਆਉਂਦੇ ਤੇ ਉਈ, ਨਾ ਪੱਤਾ ਫੇਰ ਐ ਦਿਨਾਂ' ਚ ਇਹੀ ਤੇ ਹੁੰਦਾ ਨਾ ਕਿ, ਨੀਂਦਰ ਵੀ ਪੂਰੀ ਨਹੀਂ ਹੋ ਪਾਂਦੀ ਫੇਰ, ਐਵੇਂ ਤੇ ਦਿਨ ਐਵੇਂ ਖਰਾਬ ਜਾਂਦਾ ਅਗਲਾ ਦਿਨ ਵੀ ਕੁੱਛ ਸਵੇਰੇ ਅੱਠ ਅੱਠੋ ਵਜੇ- ਉੱਠੋ ਸੱਤ ਵਜੇ, ਦੇਖੋ ਆ ਹੰ, ਹਾਂ ਸਵੇਰੇ ਉੱਠੋ ਇੰਨੀ ਗਰਮੀ
ਕੀ ਕਹਿੰਦੇ ਨੇ, ਅਹ ਅਸੀਂ ਨਾ, ਜਦ ਆਪਣਾ ਘਰ ਰੈਨੋਵੇਟ ਕਰਾ ਰਹੇ ਸੀ।
ਹੂੰ, ਹੂੰ, ਹੰ, ਹ ਹਾਂਜੀ ਉਈ
ਚੀਜ਼ਾਂ ਦੇਖ ਖਜਾਣੀਆਂ ਸੀ ਮੈਂ ਤੇ, ਇੰਨੀ ਹਿੰਮਤ ਨੀ ਪੈ ਰਹੀ ਸੀ, ਮੇ ਖਵਾਂ ਚ ਕੇ ਉਹ ਕੰਮ ਲਟਕੇ। ਅੱਛਾ ਹਾਂ ਚਲੋ, ਤੁਸੀਂ ਫੋਨ ਕਰ ਹੀ ਲਿਆ ਮੈਂ, ਤੁਹਾਨੂੰ ਇੱਕ ਗੱਲ ਪੁੱਛ ਸੀ ਨ
ਹਾਂ- ਹਾਂ-ਹਾਂ ਮੈਂ ਉਹੀ, ਮੈਂ ਪੁੱਛਣਾ ਆ ਸੀ। ਤੁਸੀਂ ਹਾਂ ਹਾਂ
ਤੁਸੀਂ ਤੁਹਾਡਾ ਲਈ ਤੁਸੀਂ ਉੱਥੇ ਆਪਣੀ ਰੂਮ ਦੇ ਅੰਦਰ ਪੂਰੀ ਬੋਲ ਨੂੰ ਵਾਰਡਰੋਪ ਵਿੱਚ ਕਰ ਮਤਲਬ ਵਡਰੋ ਟਪ ਬਣਵਾਈਆਂ ਹੋਈਆ ਇੱਕ ਵੋਲ ਦੇ ਉੱਤੇ ਤੇ
ਹਾਂ ਹਾਂ ਹਾਂ
ਜੋ ਤੁਹਾਡੇ ਤੁਹਾਡਾ ਤੁਹਾਡੇ ਹਸਬੈਂਡ ਵਾਲਾ ਰੂਮ ਓਦਾ ਪਰਲੇ ਵਾਲਾ ਰੂਮ ਤੇ ਉਓਥੇ ਤੁਸੀਂ ਬਣਵਾਈਆਂ ਦੀ ਹੈ ਹਾਂ ਬੈਡਰੂਮ ਜਿਥੇ ਹੈਗਾ ਤੇ ਉਹ ਤੁਸੀਂ ਬੜੀ ਸੋਹਣੀ ਬਣਵਾ ਬਣਾਏ ਸੀ ਵੁਡ ਉਹਦੀ ਵੁਡ
ਵੁਡ ੀ ਹੈਗੀ ਉਹ ਤੁਹਾਨੂੰ ਲੱਗ ਰਿਹਾ ਨਾ ਵੁਡ ਹੈ ਜਦ ਕਿ ਇਸ ਵਾਰੀ ਕੀ ਕੀਤਾ ਮੈਂ ਮੇਰੀ ਪਹਿਲੀ ਪਰੋਲੀਆਂ ਜੋ ਹੈ ਨਾ ਤੁਸੀਂ ਪੁਰਾਣੇ ਰੂਮ ਦੇਖੋ ਜਿਹੜੇ ਦੋ ਹੈਗੇ ਨੇ ਮੇਰੇ ਉੱਥੇ ਤੇ ਵੁਡ ਦਾ ਹੀ ਕੰਮ ਹੋਇਆ ਤੇ ਉਹਨੂੰੈਂ ਹਜੇ ਨਹੀਂ ਹਟਵਾਇਆ ਕਿਉਂਕਿ ਇੱਕੋਂ ਮੈਂ ਇੰਨਾ ਬਜਟ ਨੀ ਬਹਿੰਦਾ ਕਿ ਸਾਰੇ ਘਰ ਪੂਰਾ ਸਹੀ ਕਰਾਈਏ ਤੇ ਮੈਂ ਨਾੋ ਦੋ ਰੂਮ ਕਰਕੇ ਕਰਾ ਰਹੀਆਂ ਇਹ ਵੁਡ ਨੀ ਹੈ ਤੁਹਨੂੰ ਵੁਡ ਲੱਗ ਰਿਹਾ ਬਲਕਿ ਇਹ ਓ ਏ ਅੱਜ ਕੱਲ ਨਾ ਅਲਮੀਨੀਅਮ ਸ਼ੀਟ ਆ ਰਹੀ ਹੈ ਤੇ ਤੁਸੀਂ ਕਿਚਨ ਵਿੱਚ ਵੀ ਹੋ ਲਵਾਓ ਉਹਦੀ ਲਾਈਫ ਟਾਈਮ ਗਰੰਟੀ ਕਹਿੰਦੇ ਨੇ ਤਾਂ ਮੈਂ ਪਤਾ ਕੀ ਹੋਇਆ ਸੀ ਕਿ ਮੈਂ ਉਹ ਵੀ ਅਨਿਆ ਚੀਜ਼ ਦੀ ਨੋਲੇਜ ਇਹ ਮੈਂ ਨਾ ਕੀ ਕਰ ਰਹੀ ਸੀ ਕਿ ਇੱਕ ਵਾਰੀ ਰੀਲ ਦੇਖ ਰਹੀ ਸੀ ਤੇ ਰੀਲ ਸੇ ਚ ਨਾ ਆ ਰਿਹਾ ਸੀ ਕੀ ਐਲਮੇਨੀਅਮ ਕਿਚਨ ਨਾ ਕਿਚਨ ਆ ਰਿਹਾ ਅੱਜ ਕੱਲ ਕਿ ਚੰਨ ਜੋ ਵੀ ਜਿਵੇਂ ਵੁੱਡ ਦੇ ਲੱਗਦੇ ਨੀ ਬਾਰਿਆ ਉਹ ਵੀ ਐਲਮੀਨੀਅਮ ਦੇ ਆ ਤੁਹਾਨੂੰ ਇਹੀ ਲੱਗੇਗਾ ਤੁਸੀਂ ਅਲਮਾਰੀ ਖੋਲ ਕੇ ਨਾ ਦੇਖੀ ਮੇਰੀ ਕੋਲ ਦੇ ਪਤਾ ਲੱਗਦੀਆਂ ਤੇ ਉਹ ਵੁੱਡ ਦੀ ਨਹੀਂ ਹੈ ਉਹ ਐਲੀਮਿਨੀਅਮ ਹੁੰਦੀ ਹ ਵੀ ਉਹਨੇ ਮੈਨੂੰ ਰਿਲੀਜ਼ ਕਹਿ ਰਿਹਾ ਸੀ ਕਿ ਗਰੰਟੀ ਇੰਨੇ ਸਾਲ ਦੀ ਅਗਰ ਇੰਨੇ ਸਾਲ ਦੇ ਅੰਦਰ ਅੰਦਰ ਖਰਾਬ ਹੋਏਗੀ ਤੁਹਾਡੀ ਕਿਚਨ ਪੂਰੀ ਦੀ ਪੂਰੀ ਨਵੀਂ ਦਾਂ ਗੇ ਨਾ ਔਰ ਉਹ ਫੇਰ ਤੁਸੀਂ ਸੇਲ ਵੀ ਬਣ ਸਕਦੇ ਹੋ ਤੇ ਮੈਂ ਨਾ ਫਿਰ ਆਪਣੇ ਹਸਬੈਂਡ ਨਾਲ ਡਿਸਕਸ ਕੀਤਾ ਕਿ ਕਿਉਂ ਨਾ ਅਸੀਂ ਲੱਕੜ ਨੂੰ ਛੋੜੇ ਕਿਉਂ ਲੱਕੜ ਦੇ ਪਾਣੀ ਲੱਗ ਗਿਆ ਤੇ ਗੁਣ ਲੱਗੇਗਾ। ਤੇ ਉਹ ਤੇ ਖਰਾਬ ਹੀ ਹੈ ਤੇ ਮੈਂ ਫਿਰ ਆਪਣੇ ਹਸਬੈਂਡ ਨੂੰ ਬੋਲਿਆ ਮੈਂ ਕਿ ਇੱਕ ਵਾਰੀ ਤੁਸੀਂ ਪਤਾ ਤੇ ਨਿਕਲੋ ਅਗਰ ਤੁਹਾਡਾ ਬਜਟ ਬੰਦਾ ਚਲ ਥੋੜਾ ਬਹੁਤਾ ਉੱਤੇ ਥੱਲੇ ਜਾਂਦਾ ਫਿਰ ਜਾਂਦਾ ਸਾਨੂੰ ਲਾਈਫ ਅੱਛੀ ਮਿਲ ਰਹੀ ਹੈ ਤੇ ਅਸੀਂ ਕਿਉਂ ਨਾ ਦਿੱਤੀ ਜਾਈਏ। ਫੇਰ ਰਿਪਲੇਸਮੈਂਟ ਵੀ ਹੈਗੇ ਨੇ ਹੈਂ। ਸਭ ਕੁਝ ਉਹ ਦੇ ਰਹੇ ਨੇ। ਮਤਲਬ ਕਿ ਉਹ ਤੇ ਕਿਸੇ ਹੋਰ ਟਾਇਰ ਦੇ ਬਾਰੇ ਦਿਖਾ ਰਿਹਾ ਸੀ ਰੇਲ ਵਿਚ ਤੇ ਮੈਂ ਰੋਸ਼ਨੀ ਤੇ ਹਰ ਸ਼ੈਰੀ ਤੇ ਫਿਰ ਮੈਂ ਆਪਣੇ ਸ਼ਹਿਰ ਚੋਂ ਪਤਾ ਨੀ ਫੇਰ ਇੱਕ ਦੋ ਜਿਨਾਂ ਕੋਲ ਪਤਾ ਲੱਗਿਆ ਕਹਿੰਦੇ ਹਸਬੈਂਡ ਨੂੰ ਵੀ ਆਈਡੀਆ ਬੜਾ ਅੱਛਾ ਲੱਗਿਆ ਕਿ ਕਿਉਂ ਨਾ ਐਲਮੀਨੀਅਮ ਉੱਤੇ ਜਾਈਏ ਉੱਤੇ ਨਾ ਜਾਈਏ। ਤੇ ਉਹੀ ਨਾ ਦੇਖੇ ਤੁਸੀਂ ਪਲੇਖਾ ਖਾਇਆ ਨਾ। ਜਿਵੇਂ ਬੋਡੇ ਬਈ, ਸਭ ਨੂੰ ਇਹੀ ਸੀ ਕਿ ਅਲਮੀਨੀਅਮ ਹੋਏਗਾ ਤੇ
ਇਹਨਾ ਨੂੰ ਐ ਹੀ ਮੈਂ ਆਪਣੇ ਕਿਚਨ ਵਿੱਚ ਕਰਾਣ ਨੂੰ ਕਹਿ ਰਹੀ ਸੀ ਜਿਵੇਂ ਸਾਈਡ ਚ ਕਰੋਕਰੀਏਸ ਤੇ ਅਲਮੀਰਾ ਚਾਹੀਦੀ ਹੁੰਦੀ ਦੇਖ, ਤੇ ਮੈਂ ਸਾਈਡ ਚ ਕਰਾਣ ਨੂੰ ਕਹਿ ਰਹੀ ਸੀ ਕਿਸੇ ਨੇ ਮੇਰੀ ਗੱਲ ਨਹੀਂ ਸੁਣਨੀ ਤੇ ਉੱਪਰ ਥੱਲੇ ਮੈਨੂੰ ਲੱਕੜ ਦੀ ਕਰਵਾ ਕੇ ਦੇ ਤੀ ਆਂ।
ਅ ਕਿਚਨ ਚ ਤੇ ਜਿਆਦਾ ਪਾਣੀ ਪੈਂਦਾ ਜੇ ਇੱਕ ਗੱਲ ਦੱਸਾਂ, ਕਿਚਨ ਚ
ਉਹੀ ਮੈਂ ਕਹਿ ਰਹੀ ਹਾਂ, ਉਹੀ ਮੈਂ ਕਹਿ ਰਹੀ ਹਾਂ, ਥੱਲੇ ਬ ਮੈਂ ਤੇ ਬਿਲੁ ਕੁਲ ਨਹੀਂ ਸੀ। ਕਿ ਮੇਰੇ ਥੱਲੋ ਉਪਰ ਨੀਚੇ ਲ ਵਾਰਡ੍ਰੋਬਸ ਬਣੇ ਮੈਂ ਤੇ ਉਹੀ ਚਾਹੁੰਦੀ ਸੀ ਕਿ ਸਾਈਡ ਵਿਚ ਕਰੋਕਰੀ ਰੱਖਣ ਵਾਸਤੇ ਬਣ ਜਾਏ। ਤੇ ਨੀਚੇ ਡਰੋਰਸ ਬਣ ਜਾਣ ਜਿਵੇਂ ਕਿਆ ਅ ਰਾਸ਼ਨ ਵਗੈਰਾ,
ਹਾਂ, ਹਾਂ, ਹਾਂ-ਹਾਂ, ਨਹੀਂ ਅੱਛਾ ਮੇਰੀ ਗੱਲ ਸੁਣੋ ਬਈ, ਹਾਂ ਤੁਹਾਡਾ ਹਜੇ ਪੂਰਾ ਕਾਰ ਕੰਪਲੀਟ ਥੋੜ੍ਹਾ ਨੇੜਾ ਹਜੇ ਤੁਹਾਡੇ ਵੋਡਰੋਬ ਵਗੈਰਾ ਤੇ ਰਹਿ ਗਈਆ ਐ, ਕਿਚਨ ਅੱਛਾ ਪੂਰਾ ਕੰਪਲੀਟ ਕਰਵਾ ਚੁੱਕੇ ਹੋ ਤੁਸੀ।
ਕੰਪਲੀਟ ਹੋ ਗਿਆ ਹੁਣ ਉੱਪਰ ਵਾਲਾ ਪੋਰਸ਼ਨ ਹੈ ਨਾ ਰੂਮਸ ਵਗੈਰਾ ਸਭ ਡਰਾਇੰਗ ਰੂਮ ਹੈ ਬੈਡਰੂਮ ਇਹ ਸਭ ਰਹਿ ਗਿਆ ਏ।
ਤੇ ਫਿਰ ਇੱਥੇ ਰੁਕ ਕੇ ਉਹੀ ਕਰਾ ਲੈਨਾ, ਕਿਉਂਕਿ ਇੰਨਾ ਮਹਿੰਗਾ ਨੀ ਪੈਂਦਾ ਲਾਈਕ ਅ ਵੁਡ ਔਰ ਇਦਾ ਨਾ ਖਰਚਾ ਸੇਮ ਹੀ ਪੈਂਦਾ, ਆਲਮੋਸਟ ਇਨਾ ਜ਼ਿਆਦਾ ਨੀ ਬੰਦਾ ਅਗਰ ਉਹੀ ਨਾ ਘਰ ਬਣਾਏਗਾ, ਇੱਕ ਵਾਰੀ ਪੈਸਾ ਲਗਾਏਗਾ ਤੁਹਾਨੂੰ ਪਤਾ ਦਸ ਕਮ ਸੇ ਕਮ ਪੰਦਰਾਂ ਵੀਹ ਸਾਲ ਦੀ। ਛੁੱਟੀ ਹੋ ਜਾਂਦੀ ਹੈ। ਵਾਰੀ ਤੁਸੀਂ ਮਕਾਨ ਬਣਾ ਲੋ ਤੇ ਇਹੀ ਹੁੰਦੈ ਨਾ। ਹੈਨਾ ਤੇ ਫੇਰ ਇਹੀ ਹੈ ਕਿ ਅਸੀਂ, ਇੱਕ ਵਾਰੀ ਚੱਲ ਜਿਵੇਂ ਵੀ ਬਜਟ ਆਪਣਾ ਬਹਿੰਦਾ ਹੈ ਕਿ, ਪੂਰਾ ਇੱਕੋ ਵਾਰੀ ਨਾ ਕਰਾ ਕੇ ਤੇ ਐਵੇਂ ਕਰਾਓ, ਤੇ ਮੈਨੂੰ ਵੀ ਇਹੀ ਹੈ ਨਾ ਕਿ, ਹੁਣ ਜਿਵੇਂ ਮੈਂ ਕਿਚਨ ਏ, ਕਿਚਨ ਅਪ ਆਪਨਾ ਬਨਾ ਰਹੀ ਹਾਂ। ਤੇ ਕਿਚਨ ਇਚ ਵੀ, ਇਹੀ ਸਾਰਾ ਕੁਛ ਕਰਾਵਾਂ ਕਿਉ। ਕਿ ਕਿਚਨ ਵਿੱਚ ਕੋਈ ਪਾਣੀ ਦਾ ਕੋਈ ਪਤਾ ਨੀ, ਅੱਛਾ ਕੰਮ ਵਾਲੀਆਂ ਤੇ ਪਾਣੀ ਵੀ ਐਵੇਂ ਰੋੜਦੀਐ ਨਾ ਕਿ ਉਹ ਨੀ ਦੇਖਦੀਆਂ ਕਿ, ਲੱਕੜ ਖਰਾਬ ਹੋ ਰਹੀ ਹੈ, ਕੁੱਛ ਖਰਾਬ ਹੋ ਰਿਹਾ, ਗੁਣ ਲੱਗੇਗਾ ਅਗਲੇ ਦਾ ਨੁਕਸਾਨ ਉਹਨਾਂ ਨੇ ਨੀ ਦੇਖਣਾ ਉਹਨਾਂ ਨੇ ਆਪਣਾ ਕੰਮ ਕਰਨਾ। ਹਾਂ, ਉਹਨਾਂ ਨੇ ਆਪਣਾ ਕੰਮ ਕਰਨੈ ਤੇ ਚਲੇ ਜਾਣਾ ਹੈ, ਤੇ ਫੇਰ ਇਸ ਕਰਕੇ ਨਾ ਮੈਂ ਤੇ ਫਿਰ ਇਹੀ ਅਡਵਾਈਸ ਦਾਂਗੀ, ਅਗਰ ਤੁਸੀਂ ਹਜੇ ਨਹੀਂ ਕਰਵਾਇਆ ਵੁੱਡ ਦਾ ਕੰਮ ਤੇ ਰੁਕ ਜਾਓ, ਇੱਕ ਵਾਰੀ ਬਈ ਆਪਣੇ ਘਰ ਗਲ ਕਰਕੇ ਦੇਖੋ ਕਿ, ਜਿੰਨਾ ਸਾਡਾ ਬੱਚਿਆਂ ਇੱਕ ਤੇ ਹੀ ਬਣਵਾ ਕੇ ਦੇਖ ਲੋ। ਕਿਉਂਕਿ, ਬਜਟ ਤੁਹਾਨੂੰ ਪਤਾ ਲੱਗ ਜਾਏਗਾ, ਕਿਨਾ ਜਾ ਰਿਹਾ ਪੈਸਾ ਕਿੰਨਾ ਲੱਗ ਰਿਹਾ ਹੈ। ਕਿਉਂਕਿ, ਮੈਨੂੰ ਵੀ ਇਹ ਸਮਝ ਆਇਆ, ਹਮ ਕਿ ਘਰ ਜਦੋਂ ਬਣਾਓ, ਤੇ ਬੰਦਾ ਆਪਣਾ ਬਜਟ ਲੈ ਕੇ ਚੱਲਦਾ ਕਿ, ਅਸੀਂ ਇੰਨਾ ਖਰਚ ਕਰਨਾ ਇਨਾ ਨਹੀਂ।
ਓਹੀ, ਨਈਂ ਨਈੰ ਜਿਵੇਂ ਕੀ ਤੁਸੀਂ ਕਹਿ ਰਹੇ ਹੋ, ਜਿਵੇਂ ਤੁਸੀਂ ਕਰਵਾਈਆਂ ਸ ਸੀ ਤੇ ਤੁਹਾਨੂੰ ਵੁੱਡ ਦਾ ਔਰ ਓਹ ਉੱਪਰ ਨੀਚੇ ਹੀ ਪਿਆ ਮਤਲਬ, ਉੱਨੀ ਵੀਹ ਦਾ ਫ਼ਰਕ ਪਿਆ ਤੁਹਾਨੂੰ ਬਜਟ ਵਿਚ। ਤੇ ਫੇਰ ਅਸੀਂ ਵੀ ਉਹੀ ਕਰਾ ਲਾਂਗੇ, ਨਾਲੇ ਤੁਹਾਡਾ ਜਿਵੇਂ ਓਸ ਸੀ ਤੇ ਮੇਰੀ ਤੇ ਵੋਲ ਵੀ ਥੋੜੀ ਵੱਡੀ ਡੀ ਹੈ ਹੈਨਾ ਤੇ ਮੈਂ ਤੇ ਪੂਰੀ ਵਾੱਲ ਵਿਚੋਂ ਕਰਵਾਉਣਾ ਸੀ। ਤੇ ਇੱਕ ਸਾਈਡ ਤੇ ਮੈਂ ਮਿਰਰ, ਜਿਵੇਂ ਡਰੈਸਿੰਗ ਕਢਵਾਉਣੈ ਛੋਟਾ ਜਾ, ਛੋਟਾ ਨਹੀਂ ਮ ਮਤਲਬ ਮ ਐਵਰੇਜ ਈ ਅ ਡਰੈਸਿੰਗ ਕਰਵਾ ਕੇ, ਬਾਕੀ ਸਾਰੀ ਮੈਂ ਵੋਲ ਅ ਵੋਡਰੋਪ ਵਿੱਚ ਕਨਵਰਟ ਕਰਨੀ ਐ। ਤੇ ਉਹ ਫਿਰ ਅੱਜ -ਕੱਲ੍ਹ ਚਲ ਹੀ ਓਹੀ ਰਹੀਆਂ ਐਂ।
ਹੂੰ-ਹੂੰ-ਹੂੰ-ਹੂੰ-ਹੂੰ-ਹੂੰ।
ਨਈ ਐ।
ਜੋ ਡਰੈਸਿੰਗ ਰੂਮ ਬਣਵਾਓਗੇ ਨਾ, ਡਰੈਸਿੰਗ ਰੂਮ ਵਿੱਚ ਜਿਵੇਂ ਲਾਈਕ ਤੁਸੀਂ ਕਹਿ ਰਹੇ ਹੋ, ਡਰੈਸਿੰਗ ਰੂਮ ਵਿੱਚ ਜੜੀ ਹੋਏ ਅੱਜ -ਕੱਲ ਤਾਂ ਦੂਸਰੀ ਵਾਰਡਰੋਪ ਚੱਲਦੀਆਂ ਪਈਆਂ ਨਾ, ਤੁਸੀਂ ਇਹ ਸਾਰੀ ਨਾ ਪਤਾ ਕੀ ਕਰਨਾ ਤੁਸੀਂ ਨਾ, ਅੱਜ- ਕੱਲ ਜਿੱਥੇ ਵੀ ਜਿਵੇਂ ਅੱਜ ਕਲ ਤੇ ਇੰਨਾ ਫੋਨ ਵਿਚੋਂ ਸਭ ਕੁੱਛ ਦਿਖ ਜਾਂਦਾ। ਤੁਸੀਂ ਫੋਨ ਵਿਚ ਪਾਨੈ ਆ ਸਾਰੀ ਗੱਲ, ਸਾਰੀ ਚੀਜ਼ਾਂ ਜਿਵੇਂ ਅੱਜ ਤੇ ਅੱਜ ਕੱਲ ਤੇ ਹੈ ਹੀ ਏ।
ਨਈ ਓ ਤਾਂ ਸਾਡਾ, ਅ ਜੋ ਹੈਨਾ ਹੋਮ ਗਾਈਡਸ ਸਾਡੇ ਕੋਲ ਹੈਗੀ ਏ, ਓ ਸਾਨੂੰ ਸਭ ਦੱਸਦੀ ਐ ਕਿ ਅਸੀਂ, ਕਿੱਥੇ ਕੀ ਰਖਵਾਈਏ? ਕਿਵੇਂ ਕੀ ਬਣਵਾਈਏ, ਤੇ ਅਸੀਂ ਮਤਲਬ ਡਰੈਸਿੰਗ ਨੀ ਮੈਂ ਕਹਿ ਰੀ, ਡਰੈਸਿੰਗ ਰੂਮ ਤੇ ਅਲੱਗ ਹੋ ਗਿਆ ਜਿਵੇਂ, ਰੂਮ ਦੇ ਅੰਦਰ ਜੋ ਮੀਰਰ ਹੁੰਦਾ ਨਾ
ਹੂੰ-ਹੂੰ
ਜਾਂ ਮੈਂ ਓ ਓ ਜਿਵੇਂ ਕਹਿ ਰਹੀ ਆ ਕਿ ਰੂਮ ਦੇ ਅੰਦਰ ਮਿਰਰ ਇੱਕ ਸਾਈਡ ਚ ਮੇਰ ਕਢਵਾ ਕੇ ਬਾਕੀ ਸਾਰੇ ਵੋਲ ਦੇ ਵਾਰਡੋਪਸ
ਓ ਵੀ ਬੜੇ ਸੋਹਣਾ ਦਿਖਾਇਆ ਸੀ ਉਹਨੇ ਨ ਕੋਲ ਨਾ ਸਾਰੀ ਆਪਣੀ ਕੈਟਲੋਗ ਹੁੰਦੀ ਐ ਤੇ ਓਨੇ ਮੈਨੂੰ ਕੈਟਲੋਗ ਦਿਖਾਏ ਸੀ ਲੋਕ ਵਿੱਚ ਕੀ ਸੀ ਮਤਲਬ ਕਿ ਪਤਾ ਕਿਵੇਂ ਸੀ ਜਿਵੇਂ ਤੁਸੀਂ ਮੀਰਰ ਮੰਗ ਰਹੇ ਓ ਕਿਉਂਕਿ ਸਾਨੂੰ ਹੁੰਦਾ ਮੀਰਰ ਪੂਰਾ ਸਾਡਾ ਪੂਰੀ ਦੀ ਪੂਰੀ ਆਪਣੀ ਬਈ ਪੂਰੀ ਸਰੀਰ ਬੀ ਪੂਰਾ-ਪੂਰਾ ਦਿਖੇ ਹਨਾ। ਹਾਈਟ ਪੂਰੀ ਦਿਖੇ ਬਈ ਅਸੀਂ ਕਿਵੇਂ ਲੱਗ ਰਹੇ ਤਿਆਰ ਹੋ ਕੇ ਉੱਪਰ ਤੋਂ ਥੱਲੇ ਤੱਕ ਤੇ ਓ ਦੇ ਅਕੋਰਡਿੰਗ ਨਾ ਓ ਤੁਸੀਂ ਮੰਨੋਗੇ ਨੀ ਉਨੇ ਡਰੈਸਿੰਗ ਵੀ ਕਿਵੇਂ ਦਿਖਾਇਆ ਸੀ ਕਿ ਸ਼ੀਸ਼ਾ ਲੱਗਿਆ ਵਿਆ ਠੀਕ ਐ ਉਹਨੂੰ ਤੁਸੀਂ ਪਿੱਛੇ ਕਰ ਦੋ ਤੇ ਅੱਗੋਂ ਤੁਹਾਡੀ ਵੋਰਡਰੋ ਈ ਦਿ ਖੇਗੀ ਅੱਗੋ ਤਾਂ ਲੱਗੇਗਾ ਈ ਨੀ ਸ਼ੀਸ਼ਾ ਐ ਸਮਾਨ ਰੱਖ
ਹਾਂ-ਹਾਂ-ਹਾਂ ਮੈਂ ਮੈਂ ਸਮਝ ਰਹੀ ਆ ਤੁਸੀਂ ਕੀ ਕਹਿ ਰੇ ਓ ਹਾਂ
ਹਾਂ ਮੈਂ ਉਵੇਂ ਦੀ ਦੇਖੀ ਸੀ ਓ ਬਹੁਤ ਹੀ ਪਿਆਰੀ ਸੀ। ਤੁਸੀਂ ਇੱਕ ਵਾਰੀ ਨਾ ਜਿਦੇ ਕੋਲ ਕਰਵਾਇਆ ਨਾ ਜਿਵੇਂ ਸੀਮ ਤੋ ਮੈਂ ਤੁਹਾਨੂੰ ਉਹਦਾ ਫੋਨ ਨੰਬਰ ਦਿਆਂਗੀ। ਤੇ ਉਹਦੇ ਨਾਲ ਤੁਸੀਂ ਗੱਲ ਕਰਨਾ ਉਹ ਤੁਹਾਨੂੰ ਆਪਣੀ ਕੈਟਲੋਗ ਭੇਜ ਦੇਗਾ।
ਹਾਂਜੀ ਜ ਸੁਣਦੇ ਨਾ ਕਿਉਂਕਿ ਮੇਰੀ ਅੱਜ ਦੋ ਤਿੰਨ ਦਿਨ ਹੋ ਗੇ ਲੜਾਈ ਐ ਸਾਡੇ ਘਰ ਲੜਾਈ ਬਸ ਐਸੀ ਚੀਜ਼ ਚੱਲਦੀ ਕੀ ਕੰਮ ਹੋਣਾ ਹੈ ਮੈਂ ਕਈ ਜਾ ਰਹੀ ਹਾਂ ਐ ਹੁਣਾ ਉਹ ਕਈ ਜਾ ਰਹੇ ਨੇ ਕਿ ਇੱਥੇ ਵਡ ਬਣਨਾ ਮੈਂ ਵੁੱਡ ਲਗਵਾਣੀ ਦੇਣੀ ਵੁੱਡ ਵੀ ਦੀ ਨਾ ਮ ਪਹਿਲੇ ਵੀ ਵੁਡ ਦਾ ਹੀ ਕੰਮ ਸੀ ਤੁਸੀਂ ਦੇਖਿਆ ਹੋਏਗਾ ਫੁੱਡ ਦਾ ਹੀ ਸਾਰਾ ਕੰ ਸੀ ਸਾਰਾ ਵੁਡ ਦਾ ਕੰਮ ਖਰਾਬ ਹੋ ਗਿਆ ਮੇਰੇ ਨਾਲ ਦੱਸੋ ਹੁਣ ਜਦ ਘਰ ਬਣਾ ਰਹੇ ਹ ਤਾਂ ਤੁਸੀਂ ਏਦਾਂ ਬਣਾਓਗੇ ਤੁਹਾਡਾ ਪੰਦਰਾਂ ਐਟਲੀਸਟ ਦਸ ਸਾਲ ਤੇ ਪੂਰਾ ਵਧੀਆ ਤਰੀਕੇ ਨਾਲ ਚੱਲ ਰਿਹਾ ਘਰ ਦੇਖੇਗੀ ਹਾਂ ਘਰ ਸੋਣਾ ਜ ਵੁੱਡ ਦੀ ਬਣਵਾਓਗੇ ਖ਼ਰਾਬ ਹੋੋ ਜਾ ਨ ਉਹਦਾ ਫਾਇਦਾ ਕੀ ਪੈਸਾ ਲਾਨ ਦਾ ਕੋਈ ਫਾਇਦਾ ਨੀ ਹੈ ਨਾ ਪੈਸਾ ਸੁਣਾਉਦੇ ਇਸ ਕਰਕੇ ਥੋੜਾ ਅੱਛੀ ਜ ਉੱਨੀ ਵੀ ਦਾ ਫਰਕ ਆ ਰਿਹਾ ਤੁਸੀਂ ਉਹੀ ਲਗਵਾ ਲਓ ਦੇਖਣਾ ਉਹੀ ਲੱਗਗੀਆਂ ਮੈਂ ਤਾਂ ਨੀ ਬਣਵਾਉਣ ਦਿੰਦੀ ਹਾਂ ਵੁਡ ਦੀ
ਨਹੀਂ ਪਤਾ ਕੀ ਹੁੰਦਾ ਹੈ ਜਿਵੇਂ ਚਲੋ ਆਪਣੀ ਤਰਫ ਨਾ ਬ ਜੈਂਟਸ ਆਪਣੇ ਅਕੋਰਡਿੰਗ ਸੋਚਦੇ ਨੇ ਕਿ ਬ ਇਹ ਜ਼ਿਆਦਾ ਖਰਚਾ ਹੋਏਗਾ ਬਟ ਮੇਰੇ ਵੀ ਮ ਮੇਰੇ ਘਰ ਵੀ ਇਹ ਚੀਜ਼ ਹੋਈ ਸੀ ਕਿ ਅਲਮੀਨੀਅਮ ਦਾ ਲਗਾਵਾਂਗੇ ਜਿਆਦਾ ਖਰਚਾ ਹੋਏਗਾ ਬਟ ਜਦੋਂ ਦੇਖਿਆ ਜਦੋਂ ਉਹਨੇ ਉਹਦੇ ਫੀਚਰ ਵਗੈਰਾ ਦੱਸੇ ਕਿ ਬਈ ਇਹਦਾ ਐਵੇ ਕੱਲ ਨੂੰ ਤੁਹਾਡੀ ਇਹਦੇ ਤੇ ਰਪਲੇਸਮੈਂਟ ਸਬ ਕੁਛ ਉਹ ਰਪਲੇਸ ਸੋਰੀ ਰਪਲੇਸ ਹੋਜੇਗਾ ਤੇ ਫੇਰ ਮੈਂ ਨਾ ਤੇ ਫਿਰ ਇਹਨਾਂ ਦੇ ਮਾਇੰਡ ਚ ਆਇਆ ਫਿਰ ਅਸੀਂ ਪਹਿਲੇ ਇੱਕ ਰੂਮ ਚ ਲਵਾਇਆ ਸੀ ਅਸੀਂ ਹਜੇ ਮੈਂ ਕਹਿ ਕਕਰ ਤੇ ਇੱਕ ਰੂਮ ਉੱਤੇ ਲਵਾਇਆ ਲਗਵਾ ਕੇ ਅੱਛਾ ਲੱਗ ਰਿਹਾ ਹੁਣ ਖਾ ਰਿਹਾ ਕਿ ਅਸੀਂ ਕੀ ਕਹਿੰਦੇ ਨੇ ਤੁਸੀਂ ਵੀ ਕਹਿ ਰਹੇ ਹੋ ਕਿ ਤੁਸੀਂ ਵੁੱਡ ਅੱਛੀ ਲਵਾਈਓ ਵੁੱਡ ਤੇ ਹੈ ਨੀ ਬਈ ਇਹੀ ਚੀਜ਼ ਅਸੀਂ ਦੇਖ ਰਹੇ ਸੀ ਕਿ ਸਾਹਮਣੇ ਕਹੇਗਾ ਆ ਕੀ ਲੁਕਵਾ ਲਿਆ ਆਵਾਜ਼ ਆ ਰਹੀ ਹੈ ਅੱਛਾ ਲੱਗ ਰਿਹਾ ਤੇ ਫੇਰ ਉਹ ਚੀਜ਼ ਦੇਖੀ ਅੱਛੀ ਲੱਗ ਰਹੀ ਹੈ ਹੁਣ ਇਹ ਵੀ ਕਹਿ ਰਹੇ ਨੇ ਠੀਕ ਏ ਅਗਰ ਥੋੜਾ ਜਿਹਾ ਉੱਤੇ ਵੀ ਜਾ ਰਿਹਾ ਖ਼ਰਚਾ ਤੇ ਇਹ ਕੋਈ ਨੁਕਸਾਨ ਨੀ ਹੈ ਸਾਡਾ ਤੇ ਮੈਂ ਤੁਹਾਨੂੰ ਉਹਦਾ ਫੋਨ ਨੰਬਰ ਦਾਂਗੀ ਲ ਬਾਕੀ ਉਹ ਆਪੇ ਜਦੋਂ ਹਾਂ ਜਦੋਂ ਆ ਆਪੇ ਗੱਲ ਕਰੇਗਾ ਨਾ ਫੇਰ ਉਹ ਆਪਣੇ ਹਿਸਾਬ ਨਾਲ ਇੰਪ੍ਰੈਸ ਕਰ ਲੈਂਦੇ ਨੇ। ਤੇ ਪਹਿਲੇ ਇੱਕ ਰੂਮ ਤੇ ਆ ਕਰਵਾ ਕੇ ਵੇਖ ਲੈਣ। ਹਾਂ-ਹਾਂ, ਹਾਂ।
ਸ਼ੁਕਰ ਏ ਮੈਂ ਧੰਨ ਫੋਨ ਕਰ ਲਿਆ ਹਾਂ ਬਸ ਮੈਂ ਦੱਸਾਂਗੀ ਹੁਣ ਐਈ ਕਿ ਮੈਂ ਬਸ ਕੱਲ-ਪਰਸੋਂ ਤੋਂ ਨਾ ਕੰਮ ਸ਼ੁਰੂ ਹੀ ਹੋਣਾ ਸੀ ਗਰਮੀ ਕਰਕੇ ਮੈਂ ਜਾ ਨਹੀਂ ਰਹੀ ਸੀ ਚੰਗਾ ਹੋਇਆ ਨਹੀਂ ਕਈ ਹੁਣ ਇਹੀ ਕੰਮ ਕਰਾਵਾਂਗੀ।
ਹਾ, ਹਾਂ ਚਲੋ ਮੈਂ ਤੇ ਇਹ ਤੇ ਪੁੱਛ ਰਹੀ ਸੀ ਮੈਂ ਫੋਨ ਤਦ ਹੀ ਕੀਤਾ ਸੀ ਮੈਂ ਕਿਹਾ ਪੂਛਾਂ ਜਰਾ ਮਹੂਰਤ ਨਹੀਂ ਕੀਤਾ ਤੁਸੀਂ ਬਈ ਉੱਥੇ ਸ਼ਿਫਟ ਹੋ ਗਏ ਦਿਓ ਹਾਂਜੀ-ਹਾਂਜੀ ਬਸ ਤੁਸੀਂ ਕਰੋ ਮੂਰਤ ਕਰੋ ਆ ਰਹੇ ਅਸੀ।
ਹਾਂ-ਹਾਂ ਬਿਲਕੁਲ-ਬਿਲਕੁਲ ਬੁਲਾਵਾਂਗੀ ਚਲੋ ਜੀ ਕਾਲ ਕਰਦੇ ਆ ਫਿਰ ਓਕੇ, ਓਕੇ ਸਤ ਸ਼੍ਰੀ ਅਕਾਲ।